ਉਹ ਸ਼੍ਰੀ
ਹੈਲੋ
ਸਤਿ ਸ਼੍ਰੀ ਅਕਾਲ ਜੀ।
ਹੈਲੋ।
ਸਤਿ ਸ਼੍ਰੀ ਅਕਾਲ ਜੀ।
ਤੁਹਾਡੀ ਆਵਾਜ਼ ਨਹੀਂ ਆ ਰਹੀ।
ਹੈਲੋ ਹੈਲੋ, ਹੈਲੋ ਹੈਲੋ
ਹਾਂ ਹਾਂਜੀ,
ਸਤਿ ਸ਼੍ਰੀ ਅਕਾਲ ਜੀ। ਤੁਸੀਂ ਠੀਕ ਹੋ ਜੀ।
ਹਾਂਜੀ,
ਘਰ ਪਰਿਵਾਰ ਠੀਕ ਆ ਜੀ
ਹਾਂਜੀ ਹਾਂਜੀ ਹੋਰ ਤੁਸੀਂ ਠੀਕ ਹੋ ਜੀ
ਹਾਂਜੀ ਹਾਂ,
ਤੁਹਾਡੇ ਠੀਕ ਆ ਸਾਰੇ।
ਹਾਂਜੀ ਹਾਂ, ਕੀ ਕਰਦੇ ਬਸ ਬੈਠੇ ਸੀ ਤੁਸੀਂ ਕੀ ਕਰ ਰਹੇ ਹੋ। ਹਾਂਜੀ ਖਾ ਲਈ ਤੁਸੀਂ ਖਾ ਲਈ ਰੋਟੀ।
ਹਾਂਜੀ ਖਾ ਲਈ ਆਵਾਜ਼ ਨਹੀਂ ਆ ਰਹੀ ਸ ਜੀ ਥੋੜ੍ਹਾ ਫੋਨ ਥੱਲੇ ਕਰੋ।
ਕਿਆ ਕਹਿ ਰਹੇ ਹੋ।
ਮੈਂ ਤੁਹਾਡੀ ਆਵਾਜ਼ ਨਹੀਂ ਆ ਰਹੀ।
ਹੁਣ ਆ ਰਹੀ ਆਵਾਜ਼।
ਹੈਲੋ ਨਹੀਂ ਆ ਰਹੀ ਘੱਟ ਆ ਰਹੀ ਹੈ।
ਹੈਲੋ,
ਹੈਲੋ,
ਹੁਣ ਆ ਰਹੀ ਆਵਾਜ਼।
ਹਾਂਜੀਜ਼
ਤੁਸੀਂ ਕੀ ਬਣਾਇਆ ਅੱਜ
ਹਾਂਜੀ,
ਤੁਸੀਂ ਕੀ ਬਣਾਇਆ।
ਇਹ ਸਬਜ਼ੀ ਬਣੀ ਆਏ ਗੋਭੀ ਦੀ।
ਅੱਛਾ ਜੀ,
ਹਾਂਜੀ,
ਕੀ ਕਰਦੇ ਹੋ ਤੁਸੀਂ?
ਬਸ ਰੋਟੀ ਖਾ ਚੁੱਕੇ ਹੁਣ ਬ ਸੋਹਣ ਲੱਗੇਿਆ ਸੀ।
ਹਾਏ ਇੰਨੀ ਜਲਦੀ ਸੋ ਵੀ ਜਾਂਦੇ ਹੋ।
ਹੁਣ ਦੁਪਹਿਰ ਦੇ ਸ ਸੀ ਦਾ ਸੌਣ ਲੱਗਿਆ ਸੀ।
ਅੱਛਾ ਜੀ,
ਹੂੰ, ਹੂੰ, ਔਰ ਤੁਸੀਂ ਜਾਣ ਕਿੱਥੇ ਸਾਰੀ ਘੁੰਮਣ ਗਰਮੀਆਂ ਚ।
ਜੀ ਤੁਸੀਂ ਨੀ ਜਾਣਾ।
ਜਾਣਾ ਸੀ ਮੈਂ ਤਾਂ ਹੀ ਪੁੱਛਿਆ ਮੈਂ ਕਿਹਾ ਤੁਸੀਂ ਜਾਣਾ ਦੱਸ ਦਿੰਦੇ
ਅਜੇ ਤ ਕਿ ਦਾ ਪਲੈਨ ਬਣਿਆ ਜੀ ਤੁਸੀਂ ਕਿੱਥੇ ਜਾਣਾ ਸੀ।
ਆਪਾਂ ਜਾਣਾ ਸੀ ਸ੍ਰੀ ਹੇਮਕੁੰਡ ਸਾਹਿਬ
ਅੱਛਾ ਜੀ ਤੁਸੀਂ,
ਹਾਂ
ਉੱਥੇ ਮੌਸਮ ਕਿਵੇਂ ਦਾ।
ਉੱਥੇ ਸਹੀ ਹੈ ਹਾਲੇ ਤਾਂ ਠੰਡ ਵਗੈਰਾ ਹੀ ਹੈ।
ਅੱਛਾ ਜੀ,
ਹੂੰ ਹੂੰ,
ਹੁਣ ਵੀ ਮੀਂਹ ਪੈ ਰਿਆ ਉੱਥੇ
ਥੋੜਾ ਥੋੜਾ ਤੁਹਾਡੇ
ਸਾਡੇ ਤਾਂ ਬਹੁਤ ਜ਼ਿਆਦਾ ਪੈ ਰਿਹਾ ਮੀਂਹ ਮੂੰ ਜੇਹਾ ਮੀਹੂ।
ਸਾਡੇ ਨੀ ਹਾਲੇ, ਹਾਲੇ ਤਾਂ ਬੰਦ ਐ।
ਅੱਛਾ ਜੀ,
ਹੂੰ,
ਤੁਸੀਂ ਹੁਣ ਕਿੱਥੇ ਕਹ ਰਹੇ ਸੀ ਘੁੰਮਣ ਨੂੰ।
ਹੇਮਕੁਟ ਸਾਹਿਬ ਨੂੰ
ਤੁਸੀਂ ਪਹਿਲ ਵੀ ਗਏ ਹੋਏ ਔ।
ਹਾਂ ਮਿਲੇ ਵੀ, ਇੱਕ ਦੋ ਵਾਰੀ ਹਾਂਜੀ
ਗੱਡੀ ਚ ਗਏ ਸੀ, ਆਪਣੀ।
ਹਾਂਜੀ ਆਪਣੀ ਗੱਡੀ ਚ ਈ।
ਕਿਨੇ ਚਲਾਈ ਸੀ ਫਿਰ ਗੱਡੀ।
ਗੱਡੀ ਆਂਦੀ, ਸਾਨੂੰ ਆਪ ਚਲਾਣੀ।
ਅੱਛਾ ਜੀ, ਰਸਤੇ ਜੀ। ਕੀ ਕੀ ਕੀਤਾ ਸੀ, ਕਿੱਥੇ ਕਿੱਥੇ ਰੁਕੇ।
ਬਸ ਥੋੜ੍ਹੀ ਬਹੁਤ, ਦੁਕਾਨਾਂ ਤੇ ਢਾਬਿਆਂ ਵਗੈਰਾ ਤੇ ਰੁਕੇ ਸੀ।
ਅੱਛਾ ਜੀ
ਹੋਰ ਤੁਸੀਂ ਨਹੀ ਜਾਣਾ ਇਸ ਵਾਰੀ।
ਨਾ ਜੀ ਨਾ, ਗਰਮੀ ਬਹੁਤ ਜ਼ਿਆਦਾ।
ਅੱਛਾ ਗਏ ਵੀ ਨੀ
ਹਾਂਜੀ ਕੀ ਕਹਿ ਰਹੇ ਹੋ।
ਮੈਂ ਕਿਹਾ, ਗਏ ਵੀ ਨਹੀ।
ਨਾ ਜੀ
ਅੱਛਾ
ਤੁਸੀ ਗਏ ਸੀ
ਨਹੀਂ
ਤੁਸੀ ਗਏ ਸੀ
ਨਹੀਂ, ਹਾਲੇ ਜਾਣਾ ਆ ਬਸ।
ਅੱਛਾ
ਹਮ
ਤੁਸੀਂ ਕਿਹੜੇ ਕੋਲਜ ' ਚ ਪੜ੍ਹਦੇ ਹੋ।
ਡੀ ਡੀ ਜੈਨ ਕੋਲੇਜ ਪੜ੍ਹਦਾ, ਬੀ ਏ ਕਰ ਲਈ ਆ ਹਾਲੇ।
ਅੱਛਾ ਜੀ
ਤੇ ਤੁਸੀਂ, ਹਾਂਜੀ
ਡੀ ਬੀ ਯੂ ਚ
ਅਰੇ ਵਾਹ
ਡੀ ਬੀ ਯੂ 'ਚ ਪੜ੍ਹਦੀ ਹਾਂ, ਮੈਂ ਤਾਂ।
ਅੱਛਾ
ਕੀ ਕਰ ਰਹੇ ਹੋ ਤੁਸੀਂ
ਬਸ ਕੁਛ ਹੀ ਰੋਟੀ ਖਾਣ ਲੱਗੇ ਸੀ, ਰੋਟੀ ਖਾ ਕੇ ਖਾ ਲਈ ਏ, ਸੋਣ ਲੱਗੇ ਸੀ।
ਅੱਛਾ ਜੀ
ਹਮ
ਤੁਸੀਂ ਜਿੰਮ ਨਹੀ ਗਏ ਅੱਜ
ਸ਼ਾਮ ਨੂੰ ਜਾਣਾ
ਅੱਛਾ ਜੀ
ਮੋਟਰ ਸਾਈਕਲ ਚਲਾਉਣਾ ਆਉਂਦਾ।
ਹਾਂਜੀ ਆਉਂਦਾ ਗੱਡੀ ਵੀ ਆਦੀ
ਤੁਹਾਨੂੰ ਆਪ ਨੂੰ ਆਉਂਦਾ ਸੀ ਜਾਂ ਤੁਹਾਨੂੰ ਕਿਸ ਨ ਸਿਖਾਇਆ ਸੀ
ਨਹੀਂ ਆਪ ਨੂੰ ਆਉਂਦਾ
ਅੱਛਾ ਜੀ
ਹ ਹ
ਸਨੈਪ ਦੇਖੀ ਸੀ, ਤੁਸੀਂ ਪਾਸਤਾ ਕਿਵੇਂ ਬਣਾਉਂਦੇ ਹੋ, ਬਹੁਤ ਸਵਾਦ ਲੱਗਦਾ ਸੀ ਤੁਹਾਡਾ ਪਾਸਤਾ।
ਪਾਸਤਾ ਬਸ ਸਬਜ਼ੀਆਂ ਵਗੈਰਾ ਕੱਟ ਕੇ ਥੋੜੀ ਲੰਬੀ ਲੰਬੀ। ਮਿਯੂਨਿਸ ਵਗੈਰਾ ਪਾਕੇ ਸ਼ਿਮਲਾ ਮਿਰਚ, ਪਿਆਜ਼, ਟਮਾਟਰ ਵਗੈਰਾ
ਅੱਛਾ ਜੀ
ਤੇ ਵਿੱਚ ਮਿਊਨੀਜ਼ ਪਾ ਕੇ ਚੀਜ਼ ਵਾਲਾ ਪਾਸਤਾ ਰੈਡ ਸੋਸ ਪਾ ਲੋ ਬਨ ਜਾਂਦਾ ਯੂਟਿਊਬ ਵਗੈਰਾ ਤੋਂ ਦੇਖ ਕੇ ਬਣਾ ਲੈਂਦਾ
ਅੱਛਾ ਜੀ। ਬਾਜ਼ਾਰ ਨਾਲ ਬਜ਼ਾਰ ਦੀਆਂ ਚੀਜ਼ਾਂ ਨਾਲੋਂ, ਘਰ ਦੀ ਚੀਜ਼ ਜ਼ਿਆਦਾ ਸਵਾਦ ਬਣਦੀ ਆ।
ਤੇ ਉਹ ਹਾਂਜੀ ਤਹਿ ਮੇ ਘਰੇ ਬਣਾਨਾ ਜ਼ਿਆਦਾ ਤਰ
ਅੱਛਾ ਜੀ। ਨਾਲੇ ਬਾਜ਼ਾਰ 'ਚ ਪਤਾ ਨੀ ਕਿਵੇਂ ਬਣਾਂਦੇ ਨੇ, ਆਪਾਂ ਘਰੇ ਸਾਫ਼ ਸੁਥਰਾ ਬਨਾਨੇ ਆ।
ਹਾਂ
ਹੋਰ ਬੋਲੋ ਤੁਸੀਂ ਫ਼ੋਨ ਕਿਉਂ ਕੀਤਾ ਸੀ ਵੈਸੇ
ਬਸ ਵੈਸੇ, ਮੈਂ ਕਿਹਾ ਪੁੱਛ, ਲਿਏ ਕਿਤੇ ਜਾਣਾ- ਜਾੁਣਾ ਤਾਂ ਨਹੀਂ। ਵਾਰੀ ਚੱਲਦੇ ਸੀ ਨਾ ਹੇਮਕੁੰਟ ਸਾਹਿਬ ਤਾਂ, ਹਾਂਜੀ ਹੇਮਕੁਟ ਸਾਹਿਬ।
ਅੱਛਾ ਜੀ ਕਦੋਂ ਕੁ ਜਾਣਾ ਫੇਰ ਤੁਸੀਂ
ਹਾਂਜੀ।
ਕਦੋਂ ਜਾਣਾ ਫੇਰ ਤੁਸੀਂ ਹੇਮ
ਹਾਂ ਬਸ ਪਰਸੋਂ ਤੱਕ।
ਅੱਛਾ ਪਰਸੋਂ ਤੱਕ ਕਰੋ ਅਸੀਂ ਵੀ ਸਲਾਹ ਕਰ ਲਵਾਂਗੇ ਫਿਰ ਅਸੀਂ ਵੀ ਚੱਲਾਂਗੇ ਹੀ ਨਾਲ
ਹੂੰ। ਹੂੰ। ਹਮ
ਗੱਡੀ ਚ ਜਾਂਊਗੇੇ ਯਾਂ ਟ੍ਰੇਨ ਚ
ਨਹੀਂ ਗੱਡੀ ਜੀ ਗੱਡੀ ਜੀ ਚ
ਫਿਰ ਸਾਨੂੰ ਆਪਣੀ ਗੰਦੀ ਚੱਕਣੀ ਪੈਣੀ ਸੋਦੇ ਵੀ ਸਾਰੀ ਫੈਮਿਲੀ ਹੋਣੀ ਆ
ਨਹੀਂ ਸਾਡੀ
ਜੀ ਤੁਹਾਡੀ ਆਵਾਜ਼ ਨੀ ਆਰੀ ਉੱਚੀ ਬੋਲੋ
ਮੈਂ ਕਿਹਾ ਸਾਡੀ ਦੋ ਗੱਡੀਆਂ ਉਚ ਹੀ
ਅੱਛਾ ਜੀ।
ਹਮ
ਜਦੋਂ ਤੁਸੀਂ ਜਾਣਾ ਹੋਉਗਾ ਨਾ ਮੈਨੂੰ ਦੱਸ ਦਿਓ ਫੇਰ ਅਸੀਂ ਵੀ ਤਿਆਰੀ ਕਰ ਲਾਂਗੇ
ਠੀਕ
ਓਨਾਂ ਨੂੰ ਫੇਰ ਠੰਡ ਆਲੇ ਕੱਪੜੇ ਈ ਪਾਨੇ ਪੈਨਗੇ ਜੀ ਹਨਾ।
ਹਾਂਜੀ ਹਾਂਜੀ
ਅੱਛਾ ਜ ਤੁਹੀ ਬਰਗਰ ਵੀ ਬਣਾ ਲੈਂਣੇ ਉ
ਹਾਂਜੀ?
ਤੁਸੀਂ ਬਰਗਰ ਵੀ ਬਣਾ ਲੈਂਨੇ ਓ ਘਰੇ?
ਬਰਗਰ ਜਾਦਾਤਰ ਹਾਂ ਬਨਾ ਈ ਲੈਨੇ ਆ ਥੋੜਾ
ਅੱਛਾ ਜੀ ਕਿਵੇਂ ਬਣਾਦੇ ਓ ਦੱਸੋਂਗੇ
ਹਾਂ ਬੰਦ ਵਗੈਰਾ ਤਾਂ ਬਾਰੋਂ ਮਿਲ ਜਾਂਦੇ ਐ ਤੇ ਆਲੂ ਓਬਾਲ ਕੇ ਠੀਕ ਕੀ ਦੀ ਸ਼ੇਪ 'ਚ ਕਰਕੇ ਇਹਨੂੰ ਤਲ ਤਲ ਕੇ, ਬੰਨ 'ਚ ਪਾ ਕੇ ਥੋੜੀ ਬਹੁਤ ਚਟਨੀ ਵਗੈਰਾ ਪਾ ਲੋ। ਤੇ ਪਿਆ
ਅੱਛਾ ਜੀ ਅੱਛਾ ਜੀ ਤੁਸੀ ਸਾਰੇ
ਹੂੰ।
ਅੱਛਾ ਜੀ ਤੁਆਨੂੰ ਕੇੜਾ ਫਾਸਟ ਫੂਡ ਵਦੀਆ ਲੱਗਦਾ ਵੈਸੇ
ਵੈਸੇ ਫਾਸਟ ਫੁਡ ਤਾਂ ਪਾਸਤਾ ਵਗੈਰਾ ਈ ਵਦੀਆ ਲਾਂਦੇ ਜੈਦਾ
ਅੱਛਾ ਜੀ। ਕੀ ਕਰਦੇ ਹੋ ਤੁਸੀ।
ਬਸ ਆਉਣ ਲੱਗੇ ਸੀ।
ਘੁੰਮਣ ਨੀ ਜਾਣਾ ਆੱਜ ਤੁਸੀ।
ਆੱਜ ਨਈ।
ਅੱਛਾ ਜੀ
ਹਾਂਜੀ
ਤੁਸੀ ਕੀ ਕੈ ਰੇ ਓ ਸਮਝ ਨੀ ਲੱਗ ਰੀ।
ਮੈ ਕਿਹਾ ਅੱਜ ਨੀ ਜਾਣਾ ਘੁੰਮਣ ਕਿਤੇ।
ਹਾਂਜੀ।
ਉਹ ਤੁਹਾਡੇ ਬਣੇਆ ਅੱਜ ਸਬਜੀ 'ਚ।
ਅਸੀ ਬਣਾਇਆ ਸੀ ਆਲੂ ਮਟਰ।
ਅੱਛਾ।
ਤੁਸੀ ਠੀਕ ਓ ਘਰ ਪਰਿਵਾਰ ਠੀਕ ਐ ਜੀ।
ਹਾਂਜੀ
ਘਰ ਪਰਿਵਾਰ ਠੀਕ ਆ ਜੀ।
ਹਾਂਜੀ- ਹਾਂਜੀ ਸਾਰੇ ਠੀਕ ਐ ਤੁਆਡੇ ਵੀ ਠੀਕ ਐ ਸਾਰੇ।
ਤੁਸੀ ਮੋਮੋਸ ਵੀ ਘਰੇ ਬਣਾਉਦੇ ਹੁੰਦੇਹੋ ਜਾਂ ਬਜ਼ਾਰੋ ਲੈ ਕੇ ਆਉਣੇ ਹੁੰਦੇ ਹੋ।
ਨਹੀ ਘਰੇ ਹੀ ਵਾਲਪੇਪਰ ਬਜਾਰੋ ਲੈ ਕੇ। ਮੋਮੋਸ ਅਸੀ ਖਾਦੇ
ਅੱਛਾ ਜੀ ਅੱਛਾ ਜੀ ਤੁਸੀ ਘਟ ਹੀ ਖਾਂਦੇ ਹੋ ਮਤਲਬ ਫਾਸਟ ਫੂਡ
ਹੂੰ।
ਅੱਛਾ ਜੀ ਵਧੀਆ ਗੱਲ ਆ, ਫਾਸਟ ਫੂਡ ਇੰਨਾ ਨਹੀ ਖਾਣਾ ਚਾਹੀਦਾ ਬੰਦੇ ਨੂੰ ਠੀਕ ਆ ਜੀ। ਚੰਗਾ ਜੀ ਸਾਸ੍ਰੀਆ
ਠੀਕ, ਠੀਕ।